ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਹੋਰ ਕੀ ਹਾਲ-ਚਾਲ।
ਬਸ ਠੀਕ, ਤੁਸੀਂ ਸੁਣਾਓ ਵਧੀਆ।
ਵਧੀਆ ਵਧੀਆ। ਹੋਰ ਕੀ ਕਰ ਰੇ
ਬੋਤ ਦਿਨ ਹੋਗੇ, ਆਪਾਂ ਗੱਲ ਈ ਨ੍ਹੀਂ ਹੋਈ, ਆਪਣੀ ਕੋਈ।
ਬਸ ਇੰਨਾ ਟਾਈਮ ਈ, ਇੰਨਾ ਬਿਜ਼ੀ ਚੱਲ ਰਿਆ। ਕੱਲ ਓਦਾਂ ਵੀ ਹੋਸਪਿਟਲ ਗਈ ਸੀਗੀ, ਉੱਥੇ ਸਾਰਾ ਦਿਨ ਮੇਰਾ ਲੱਗ ਗਿਆ।
ਅੱਛਾ ਜੀ, ਕੇੜੇ ਗਏ ਸੀ ਹੋਸਪਿਟਲ ਤੁਸੀਂ।
ਮੈਂ ਨਾ ਸਾਡੇ ਘਰ ਦੇ ਨੇੜੇ ਗੌਰਮੈਂਟ ਹੋਸਪੀਟਲ ਈ ਆ ਸਰਕਾਰੀ ਓ ਓਥੇ ਗਈ ਸੀਗੀ, ਪਰ ਓਥੇ ਨਾਂ ਸੱਚੀ ਲਾਈਨਾਂ ਇੰਨੀਆਂ ਲੰਬੀਆਂ-ਲੰਬੀਆਂ ਮੈਂ ਤੇ ਥੱਕ ਗੀ ਕੱਲ। ਪੈਲਾਂ ਨੰਬਰ ਲਿੱਤਾ ਫਿਰ ਓਦੇ ਬਾਅਦ ਟੋਕਣ ਦੇ ਬਾਅਦ ਫਿਰ ਡਾਕਟਰ ਦੇ ਓਥੇ ਇਨ੍ਹੀਂ ਲਾਈਨਾਂ। ਬੋਤ ਔਖਾ ਟਾਈਮ ਨਿਕਲਿਆ ਕੱਲ।
ਕੀ ਗੱਲ ਹੋ ਗਈ ਸੀ, ਕਿਉਂ ਗਏ ਸੀ ਤੁਸੀਂ?
ਓਹ ਫੈਮਿਲੀ ਚ ਨਾ ਕੋਈ ਬਿਮਾਰ ਸੀਗਾ, ਸਾਡੇ ਮੈਂਬਰ ਈ ਤੇ ਓਨਾਂ ਵਾਸਤੇ ਮੈਂ ਗਈ ਸੀਗੀ।
ਤੇ ਪੈਲਾਂ ਤੇ ਡਾਕਟਰ ਵਾਸਤੇ ਟੈਮ ਲੈਣਾ ਪੈਂਦਾ। ਲਾਈਨਾਂ ਤੇ ਲੱਗੋ ਫਿਰ ਓਦੇ ਬਾਅਦ ਡਾਕਟਰ ਦੀ ਲਾਈਨ ਇੰਨੀ ਲੰਬੀ, ਓਹ ਦੇਖਦੇ ਵੀ ਨੀਂ ਚੱਜ ਨਾਲ। ਬੰਦਾ ਔਖਾ ਤੇ ਹੋ ਜਾਂਦਾ ਪਰ ਇਹ ਹੈਗਾ ਕਿ ਚਲੋ ਥੋੜਾ ਫੀਸ ਵਗੈਰਾ ਘੱਟ ਹੋ ਜਾਂਦੀ ਥੋੜਾ ਫਰੀ ਹੋ ਜਾਂਦੈ। ਪ੍ਰਾਈਵੇਟ ਦੇ ਅੰਦਰ ਦੇ ਸੱਚੀ ਬਹੁਤ ਜ਼ਿਆਦਾ ਔਖਾ ਹੈਗੈ।
ਪ੍ਰਵੇਟਸਪ ਪਟਲਾਂ ਚ ਔਖਾ ਐਵੇਂ ਹੈ ਨਾ ਕਿ ਮਤਲਬ ਅ ਪੇਸ਼ੈਂਟ ਦੀ ਦੇਖਭਾਲ ਤਾਂ ਹੁੰਦੀ ਨੀ ਆ। ਭੀੜ ਤਾਂ ਹੁੰਦੀ ਆ ਵੀ ਫੀਸ ਬਹੁਤ ਜ਼ਿਆਦਾ ਘੱਟ ਲੈਂਦੇ ਨੇ।
ਹਾਂਜੀ।
ਤੇ ਗਵਰਮੈਂਟ ਜੇ ਆਪਾਂ ਹੁਣ ਗੱਲ ਕਰੀਏ ਤੇ ਮੈਨੂੰ ਐਵੇਂ ਲੱਗਦਾ ਵੀ ਗਵਰਮੈਂਟ ਜੇ ਡਾਕਟਰ ਕੋਈ ਬਣ ਰਿਹਾ ਜਾਂ ਕੁੱਝ ਵੀ ਇਹਦੇ ਵਿੱਚ ਆ ਰਿਹਾ ਤੇ ਮੈਨੂੰ ਐਵੇਂ ਲੱਗ ਰਿਹਾ ਵੀ ਜਿਵੇਂ ਹੁਣ ਆਮ ਲੈਂਗੁਏਜੇ ਜੇ ਆਪਾਂ ਕਹਿ ਦਈਏ ਵੀ ਕੋਈ ਵਸ਼ੀਲਾ ਲਾ ਲੋ ਜੀ ਜਾਂ ਕੁਛ ਪੈਸੇ ਭਰ ਕੇ ਭਰਤੀ ਹੋਜਓ ਤੇ ਇਹਦੇ ਵਿੱਚ ਚ ਗੱਲ ਐਵੇਂ ਆ, ਕਿਉਂਕਿ ਉਹਨਾਂ ਦੀ ਡਿਗਰੀਆਂ ਹੁੰਦੀਆਂ ਨੇ ਉਹ ਨੂੰ ਕੋਈ ਚੀਜ਼ ਦਾ ਨਿਆਨ ਨਹੀਂ ਹੁੰਦਾ ਨੌਲੇਜ ਨਹੀਂ ਹੁੰਦਾ ਔਦਾ।
ਹਾਂਜੀ।
ਤੇ ਫੇਰ ਉਹ ਗੱਲ ਵਿੱਚ ਉਹਨਾਂ ਨੂੰ ਕੁਛ ਪਤਾ ਨੀ ਹੁੰਦਾ ਤੇ ਫੇਰ ਸਿਰਫ ਪੈਸੇ ਭਰ ਕੇ ਉਹ ਭਰਤੀ ਹੋ ਜਾਂਦੇ ਨੇ। ਤੇ ਉਹਦੇ ਵਿੱਚ ਨੁਕਸਾਨ ਹੁੰਦਾ ਆਮ ਜਨਤਾ ਹੋ ਗਈ, ਗਰੀਬ ਹੋ ਗਏ ਜਾਂ ਮਿਡਲ ਕਲਾਸ ਹੋਗੇ, ਜਾਂ ਹਾਈ ਕਲਾਸ ਹੋਗੇ ਜੋ ਵੀ ਹੋਗੇ ਤੇ ਇਹਦੇ ਵਿੱਚ ਚ ਇਨਸਾਨਾਂ ਦੀ ਬਹੁਤ ਜ਼ਿਆਦਾ ਹਾਨੀ ਹੁੰਦੀ ਹੈ।
ਉਹ ਤੇ ਹੈਗੈ।
ਹੁਣ ਤੁਸੀਂ ਸੁਣਿਆ ਹੀ ਹੋਊਗਾ ਅ ਕਈ ਲੇਡੀਜ਼ ਜਾਂਦੀਆਂ ਨੇ ਬਚਾਰੀਆਂ ਆਪਣਾ ਸਮਝੋ ਉਹ ਦਾ ਡਿਲੀਵਰੀ ਹੋਣ ਵਾਲੀ ਹੋਵੇ ਬੱਚੇ ਹੋਣ ਵਾਲੇ ਹੋਣ ਇੱਕ ਦਮ ਹੀ ਨਿਊਜ਼ ਆਉਂਦੀ ਹੈ ਵੀ ਵਿਚਾਰੀਆਂ ਦੀ ਡੈਥ ਹੋ ਗਈ। ਡੈਥ ਹੋ ਗਈ, ਤੇ ਫਿਰ ਕਿਉਂ ਹੁੰਦੀ ਆ ਕਿਉਂਕਿ ਇਹਨਾਂ ਨੂੰ ਕੋਈ ਚੀਜ਼ ਦਾ ਪਤਾ ਹੀ ਨਹੀਂ ਹੁੰਦਾ ਨਾ।
ਪਤਾ ਏਹ ਨਾ ਜਿੱਦਾਂ ਹੁਣ ਅਸੀਂ ਕੋਈ ਵੀ ਲੇਡੀਜ਼ ਜਾਏਗੀ ਨਾ ਇਕਦਮ ਡਰਾ ਦਿੰਦੇ ਆ ਪ੍ਰਾਈਵੇਟ ਵਾਲੇ। ਕਿ ਜਿੱਦਾਂ ਬੱਚਾ ਸਾਹ ਨਹੀਂ ਲੈ ਪਾ ਰਿਹਾ। ਇਹ ਨਹੀਂ ਹੋ ਰਿਹਾ ਆਪਓਰੇਸ਼ਨ ਕਰਨਾ ਪਏਗਾ। ਪਰ ਗੌਰਮੈਂਟ ਦੇ ਅੰਦਰ ਨਾ ਏਦਾਂ ਤਾਂ ਨਹੀਂ ਏ। ਉਹ ਜਿੱਦਾਂ ਵੀ ਕਰਕੇ ਕਰ ਦਿੰਦੇ ਐ, ਨੋਰਮਲ ਡਿਲੀਵਰੀ ਕਰਵਾ ਦਿੰਦੇ ਐ। ਓਪਰੇਸ਼ਨ ਤੱਕ ਨੌਬਤ ਨ ਆਣ ਦਿੰਦੇ। ਪ੍ਰਾਈਵੇਟ ਵਾਲਿਆਂ ਦੇ ਬਹੁਤ ਵੱਡਾ ਨੁਕ ਸਾਨ ਐ। ਇੱਕਦਮ ਖੜੇ ਪੈਰ ਤੁਹਾਨੂੰ ਕਹਿਣਗੇ ਕਿ ਇੰਨਾ ਖ਼ਰਚਾ ਆ ਰਿਹਾ ਐ। ਅਸੀਂ ਅਗਰ ਤੁਹਾਨੂੰ ਬੰਦੇ ਦੀ ਲੋੜ ਹੈ ਤਾਂ ਇੰਨਾ ਪੈਸਾ ਲਗਾ ਦਿਉ ਉਹ ਸਾਨੂੰ ਕਰਨਾ ਪੈਂਦਾ ਹੈ ਫਿਰ।
ਬਿਲਕੁਲ।
ਹੂੰ ਤੇ ਤੁਸੀਂ ਕਿਹੜੇ ਜ਼ਿਆਦਾਤਰ ਪ੍ਰੈਫਰ ਕਰਦੇ ਹੋ ਗੌਰਮੈਂਟ ਕੇ ਪ੍ਰਾਈਵੇਟ ਹੋਸਪਿਟਲ।
ਮੈਂ ਫਿਲਹਾਲ ਤਾਂ ਸੱਚ ਦੱਸਾਂ ਪ੍ਰਾਈਵੇਟ ਹੀ ਮੈਨੂੰ ਠੀਕ ਲੱਗਦਾ। ਠੀਕ ਕਿਉਂ ਲੱਗਦਾ ਦਾ ਮਤਲਬ ਇਹ ਤਾਂ ਚਲੋ ਆਪਣਾ ਆਪਣੇ ਅਹ ਅਨੁਭਵ ਲੈ ਲੋ ਤੁਸੀਂ ਵੀ ਮੈਂ ਗਵਰਮੈਂਟ ਹੋਸਪਿਟਲ ਕਿਉਂ ਨਹੀਂ ਗਈ। ਕਿਉਂਕਿ ਮੈਂ ਬਾਕੀ ਲੋਕਾਂ ਦਾ ਬਹੁਤ ਜ਼ਿਆਦਾ ਪ੍ਰੋਬਲਮ ਦੇਖਿਆ ਵੀ ਮਤਲਬ ਐਵੇਂ ਹੁੰਦਾ ਜੀ ਓਵੇਂ ਹੁੰਦਾ ਹਨਾ ਤੇ ਪ੍ਰਵੇਟ ਵਿੱਚ ਵੀ ਅਹ ਦੇਖੋ ਗਵਰਮੈਂਟ ਹੋਸਪਿਟਲ ਵਿੱਚ ਵੀ ਕੋਈ ਐਵੇਂ ਨਹੀਂ ਹੁੰਦਾ। ਕਿ ਸਾਰੇ ਹੀ ਮਤਲਬ ਠੀਕ ਨਹੀਂ ਹੁੰਦੇ। ਜਾਂ ਪ੍ਰਾਈਵੇਟ ਵਿੱਚ ਵੀ ਦੇਖ ਲਓ ਵੀ ਸਾਰੇ ਵੀ ਨਹੀਂ ਠੀਕ ਹੁੰਦੇ।
ਹਾਂਜੀ-ਹਾਂਜੀ।
ਮੈਨੂੰ ਪ੍ਰਾਈਵੇਟ ਹੋਸਪਿਟਲ ਕਿਉਂ ਵਧੀਆ ਲੱਗਦਾ ਕਿਉਂਕਿ ਅਸੀਂ ਮੈਂ ਅਸੀਂ ਖੁੱਲ ਕੇ ਗੱਲ ਕਰਦੇ ਆ ਵੀ ਦੇਖੋ ਤੁਸੀਂ ਫ਼ੀਸ ਲੈ ਰਹੇ ੳ ਪਰ ਸਾਨੂੰ ਸੱਚ ਗੱਲ ਦੱਸਿਓ ਵੀ ਕੀ ਗੱਲ ਆ ਤੇ ਕੀ ਗੱਲ ਨੀ ਆ।
ਹਾਂਜੀ ਏਦਾਂ ਏਦਾਂ ਹੈ।
ਏਦਾਂ ਹੀ ਆ।
ਤੇ ਚਜ ਨਾਲ ਗੱਲ ਈ ਨੀ ਕਰਦੇ ਓ। ਡਿਲੀਵਰੀ ਟੈਮ ਵੀ ਏਦਾਂ ਮਲਬ ਕਿ ਬੋਤ ਜੈਦਾ ਗੰਦੀ ਲੈਂਗੁਏਜ ਯੂਜ਼ ਕਰਦੇ ਐ। ਪਰ ਪ੍ਰਾਈਵੇਟ ਦੇ ਅੰਦਰ ਠੀਕ ਐ। ਸਈ ਐ। ਅਗਰ ਸਾਨੂੰ ਹੋਸਪੀਟਲ ਵੀ ਸਾਫ਼ ਸੁਥਰਾ ਮਿਲ ਰਿਹਾ ਏਸੀ ਵਗੈਰਾ ਹਰੇਕ ਚੀਜ਼ ਮਿਲ ਰਹੀ ਐ। ਮੇਨ ਕੀ ਸਾਨੂੰ ਇੱਕ ਅਲੱਗ ਤੋਂ- ਕਮਰਾ ਅਲੱਗ ਤੋਂ ਬੈਡ ਸਭ ਕੁਛ ਮਿਲਦਾ। ਪਰ ਗੌਰਮੈਂਟ ਦੇ ਅੰਦਰ ਪਤਾ ਕੀ ਇੱਕ ਈ ਬੈਡ- ਤੇ ਦੋ-ਦੋ ਲੇਡੀ ਤਿੰਨ- ਤਿੰਨ ਲੇਡੀਆਂ ਪਾ ਦਿੰਦੇ ਆ। ਓਹ ਇੱਕ ਤਰ੍ਹਾਂ ਤੋਂ ਇਨਫੈਕਸ਼ਨ ਦਾ ਵੀ ਓਹ ਰੈਂਦਾ ਪ੍ਰੋਬਲਮ ਰੈਂਦੀ ਐ। ਵਾਸ਼ਰੂਮ ਵਗੈਰਾ ਹਰ ਇੱਕ ਚੀਜ਼ ਪ੍ਰਾਈਵੇਟ ਦੀ ਸਾਫ ਐ ਪਰ ਗੋਰਮੈਂਟ ਦੀ ਇੰਨੀ ਸਾਫ ਨਹੀਂ ਹੁੰਦੀ। ਭਲੇ ਓਹ ਪੈਸਾ ਲੈ ਰ‌ਏ ਨ ਜਾਦਾ। ਪਰ ਏ ਹੈਗਾ ਕੀ ਹਾਂ ਸਹੂਲੀਅਤ ਸਾਨੂੰ ਪ੍ਰਾਈਵੇਟ' ਚ ਜੈਦਾ ਮਿਲਦੀ ਐ।
ਮਿਲਦੀ ਐ।
ਹਾਂਜੀ।
ਪਰ ਪਰ ਏਹ ਲੋਗ ਹੁਣ ਏਨਾਂ ਨੂੰ ਐਵੇਂ ਨੀ ਨਾ ਵੀ ਇਹ ਲੋਗ ਡਾਕਟਰ ਵੀ ਨੇ। ਤਾਂ ਯਾ ਫੇਰ ਕੋਈ ਨਰਸ- ਨਰਸ ਭਰਤੀਆਂ ਕੀਤੀਆਂ ਏਨਾਂ ਨੂੰ ਵੀ ਤਾਂ ਪਤਾ ਈ ਏ ਨਾ। ਜੇ ਆਪਾਂ ਕੋਈ ਗੰਦਗੀ ਵਿੱਚ ਪਾਵਾਂਗੇ ਪੇਸ਼ੈਂਟ ਨੂੰ ਤਾਂ ਏ ਤਾਂ ਡਬਲ ਬਮਾਰ ਹੋ ਜਾਣਗੇ।
ਹਾਂਜੀ।
ਅਸੀਂ ਏਨਾਂ ਕੋਲ ਠੀਕ ਹੋਣ ਜਾ ਰੇ ਆਂ। ਅਸੀਂ ਪਰ ੳਹ ਸਾਡੇ ਨਾਲ ਉਲਟ ਈ ਹੋ ਜਾਂਦਾ ਅਸੀਂ ਡਬਲ ਬਮਾਰ ਹੋ- ਕੇ ਆ ਜਾਂਨੇ ਆਂ ਫੇਰ ਕਿੱਥੇ ਜਾ ਕੇ ਸਾਡਾ ਇਲਾਜ ਵੀ ਨੀ ਹੁੰਦਾ।
ਹਾਂਜੀ ਹਾਂਜੀ ਏ ਤੇ ਹੈਗਾ।
ਔਰ ਮੈਂ ਏਕ ਚੀਜ਼ ਦੇਖੀ ਆ ਏਨਾਂ ਵਿੱਚ ਵੀ ਇਨਾਂ ਦੀ ਲੈਂਗੁਏਜ ਹੋ ਗ- ਗੀ ਭਾਸ਼ਾ ਜੇੜੀ ਹੋਗੀ ਇੰਨੀ ਗੰਦੀ ਲੈਂਗੁਏਜ ਯੂਜ ਕਰਦੇ ਨੇ ਨਾ ਵੀ ਕੋਈ- ਕੋਈ ਜੇ ਸ਼ਾਂਤ ਨੋਰਮਲ ਸੁਭਾ ਦਾ ਵੀ ਬੰਦਾ ਹੋਵੇ ਨਾ- ਓਹ ਵੀ ਇੱਕ ਵਾਰ ਸੁਣੇਗਾ ਦੋ ਵਾਰ ਸੁਣੇਗਾ ਓਹ ਵੀ ਭੜਕ ਜਾਏਗਾ। ਭੜਕ ਜਾਏਗਾ ਬੋਹਤ- ਐਵੇਂ ਬੋਲਦੇ ਨੇ ਜਿਵੇਂ ਆਪਾਂ ਏਨਾਂ ਦੇ ਅ ਮਲਬ ਘਰੇ ਜਾ ਰੇ ਆਂ ਕੁੱਝ ਚੀਜ਼ ਮੰਗਣ ਜਾ ਰੇ ਆਂ। ਇੱਕ ਤਾਂ ਬੰਦਾ ਪਹਿਲਾਂ ਪਰੇਸ਼ਾਨ ਹੁੰਦਾ। ਮਲਬ ਮਰੀਜ਼ ਨੂੰ ਲੈ ਕੇ ਪਰੇਸ਼ਾਨ ਹੁੰਦਾ ਸੌ ਗੱਲਾਂ ਦਿਲ ਵਿੱਚ ਚੱਲਦੀਆਂ ਨੇ ਵੀ ਹਾਏ ਮਲਬ ਕੀ ਬਣੂਗਾ। ਕੀ ਹੋਊਗਾ।
ਹਾਂਜੀ।
ਦੂਜਾ ਅਪਣੀ ਅ- ਦਿਲ ਵਿੱਚ ਬੋਤ ਚੀਜ਼ਾਂ ਆਦੀਆਂ ਨੇ ਕਈਆਂ ਨੂੰ ਦੇਖੋ ਪੈਸਿਆਂ ਦੀ ਪ੍ਰੋਬਲਮ ਹੁੰਦੀ ਆ ਓਹ ਵਿਚਾਰਾ ਕਿਵੇਂ ਕਿਸੇ ਤੋਂ ਫੜ ਕੇ- ਕੇ ਲੈ ਕੇ ਆ ਕੇ ਜਾਂਦਾ। ਉਤੋਂ ਅਗਰ ਕਿਸੇ ਦਾ ਦਿਲ ਦੁੱਖ ਜਵੇ ਬੰਦਾ ਐਵੇਂ ਈ ਮਰ ਜਾਂਦਾ ਵੀ ਮਤਲਬ ਹਾਏ ਮੇਰੇ ਨਾਲ ਕੀ ਬਣ ਰਿਆ।
ਕੀ ਬਣ ਰਿਆ ਸੱਚੀ ਇਹ ਡਰਾ ਤੇ ਦੇਂਦੇ ਆ। ਡਰਾ ਦੇਂਦੇ ਆ ਦੋਨੋ ਸਾਈਡ ਏਦਾਂ ਈ ਹੈਗਾ।
ਬਿਲਕੁਲ
ਹਾਂਜੀ ਤੇ ਤਾਡੇ ਨੇੜੇ ਹੈ ਘਰਦੇ ਨੇੜੇ ਕੇੜੇ ਗੌਰਮੈਂਟ- ਹੋਸਪਿਟਲ ਕੇ ਪ੍ਰਾਈਵੇਟ-
ਘਰ ਦੇ ਨੇੜੇ ਵੀ ਨੇ ਗਵਰਮੈਂਟ ਤੇ ਪ੍ਰਾਈਵੇਟ ਵੀ ਬੋਤ ਨੇ ਪਰ ਗਵਰਮੈਂਟ ਹੈਗੇ ਨੇ। ਇੱਕ ਦੋ ਹੈਗੇ ਨੇ।
ਅੱਛਾ- ਅੱਛਾ- ਅੱਛਾ
ਬੋਤ ਲਾਈਨਾਂ ਲੱਗੀਆਂ ਹੁੰਦੀਆਂ ਨੇ। ਉਹ ਦੇਖ ਕੇ ਈ ਬੰਦਾ ਘਬਰਾ ਜਾਂਦਾ। ਤੇ ਬਹੁਤ ਘਬਰਾਹਟ ਹੁੰਦੀ ਏ ਦੇਖ ਕੇ।
ਹਾਂਜੀ ਉਹ ਤੇ ਹੈਗਾ। ਸਾਡੇ ਵੀ ਹੈਗਾ ਏ, ਐਦਾਂ ਹੈਗਾ ਕੀ- ਪ੍ਰਾਈਵੇਟ ਨਾਲੋਂ ਗੋਰਮੈਂਟ ਦੇ ਅੰਦਰ ਜੇੜੀਆਂ ਮਸ਼ੀਨਾਂ ਹੈਗੀਆਂ ਨਾ, ਉਹ ਜਾਦਾ ਹਾਈ ਫਾਈ ਹੈਗੀਆਂ। ਪ੍ਰਾਈਵੇਟ 'ਚ ਇੰਨੀਆਂ ਨੀ ਹੁੰਦੀਆਂ, ਜਿੰਨ੍ਹਾਂ ਗੌਰਮੈਂਟ ਹੋਸਪਿਟਲ 'ਚ ਹੈਗੀਆਂ।
ਓਕੇ- ਇਲਾਜ ਵੀ- ਹਾਂਜੀ- ਹਾਂਜੀ- ਹਾਂਜੀ। ਇਲਾਜ ਵੀ ਹੋ ਜਾਂਦਾ ਹੈ। ਇਲਾਜ ਵੀ ਹੋ ਜਾਂਦਾ। ਬਟ, ਅੱਛਾ ਹੋਵੇ। ਮਤਲਬ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ। ਆਪਾਂ ਤਾਂ ਇਹੀ ਸੋਚਦੇ ਆਂ। ਦਿਲ ਤਾਂ ਬੋਤ ਕਰਦਾ, ਹਾਂਜੀ ਬੋਲੋ-
ਮਿਡਲ ਕਲਾਸ ਵਾਲੇ ਤੇ ਗੌਰਰਮੈਂਟ 'ਚ ਹੀ ਪ੍ਰੈਫਰ ਜ਼ਿਆਦਾ ਕਰਦੇ ਨਾ, ਜਿੱਦਾਂ ਹੁਣ ਨਹੀਂ ਕਈ ਫੀਸ- ਭਰ ਸਕਦੇ, ਹੁਣ ਤੁਸੀਂ ਦੇਖੋ ਨੋਰਮਲ ਡੋਕਟਰ ਦੀ ਪ੍ਰਾਈਵੇਟ 'ਚ- ਘੱਟੋ- ਘੱਟ ਹਜ਼ਾਰ ਪੰਦਰਾਂ ਸੌ-
ਹੋ ਗਈ, ਹੋ ਗਈ, ਬਿਲਕੁਲ ਹੋ ਗਈ-
ਮਿਡਲ ਕਲਾਸ ਕਿਆ ਕਰੇਗਾ- ਉਹ ਤੇ ਫੇਰ ਗਰਮੈਂਟ 'ਚ ਹੀ ਜਾਣਾ ਜਾਦਾ ਪ੍ਰੈਫਰ ਕਰਦੇ- ਇਹ ਆਮ ਤੇ ਜਾ ਹੀ ਨਹੀਂ ਸਕਦੇ ਪ੍ਰਾਈਵੇਟ ਦੇ ਅੰਦਰ-
ਤੇ ਸਰਕਾਰ ਨੇ ਹੁਣ ਤੁਹਾਨੂੰ ਪਤਾ ਹੀ ਹੋਣਾ, ਹਾਂਜੀ-
ਕੀ ਕਹਿ ਰਹੇ ਸੀ ਤੁਸੀਂ-
ਸਰਕਾਰ, ਸਰਕਾਰ ਨੇ ਦੇਖੋ ਹੁਣ- ਪੇਸ਼ੰਟ ਲੋਕਾਂ ਵਾਸਤੇ ਹੋ ਗਿਆ ਹੁਣ ਇੱਕ ਹੋਰ ਸਕੀਮ ਚਲਾਈ ਆ, ਸਾਡੇ ਇੱਥੇ ਦੀ ਸਾਈਡ ਤੇ-
ਹਾਂਜੀ-
ਤੀ ਮਤਲਬ ਕੋਈ ਬਿਮਾਰ ਹੋਵੇ, ਤਿੰਨ ਲੱਖ ਦੇ ਅੰਦਰ, ਤਿੰਨ ਲੱਖ ਦੇ ਬਾਹਰ ਖਰ- ਚਾ ਸਰਕਾਰ ਕਰੇਗੀ-
ਅੱਛਾ-
ਐਵੇਂ ਕਾਰਡ ਵੀ ਆਏ ਨੇ, ਪਰ ਤੁਹਾਨੂੰ ਦੱਸਾਂ- ਫੇਰ ਉਹ ਚੀਜ਼ ਦਾ ਫੈਦਾ ਡੋਕਟਰ ਬਹੁਤ ਲੈ ਰਹੇ ਨੇ-
ਅੱਛਾ-
ਹੁਣ ਮੇਰੇ ਹੀ ਸਾਡੇ ਹੀ ਪਹਿਚਾਣਦੇ ਨੇ ਮਤਲਬ ਸਾਡੇ ਅਹ, ਸਾਈਡ ਤੇ ਰੈਂਦੇ ਨੇ- ਉਹਨਾਂ ਨੂੰ ਕੁਛ ਵੀ ਇੰਨੀ ਪ੍ਰੋਬਲਮ ਨਹੀਂ ਹੋਈ ਸੀਗੀ- ਤੇ, ਉਹਨਾਂ ਦਾ ਕਾਰਡ ਪਤਾ ਲੱਗਿਆ ਵੀ ਇਹ ਗਵਰਮੈਂਟ ਦਾ ਕਾਰਡ ਆ ਇਹਨਾਂ ਨੂੰ, ਮਤਲਬ ਅਪ- ਆਪਾਂ, ਆ ਇਹ ਕਰ ਸਕਦੇ ਹਾਂ ਤੇ ਡਾਕਟਰਾਂ ਨੇ ਕੁਛ ਵਧਾ ਕੇ ਉਹਨਾਂ ਨੂੰ ਦੱਸਦਿਆ-
ਅੱਛਾ-
ਮਤਲਬ ਉਹ ਪੈਸੇ ਕਿਵੇਂ ਨਾ ਕਿਵੇਂ ਅਸੀਂ ਕਡਾ ਲਈਏ-
ਅੱਛਾ-
ਮੈਨੂੰ ਉਹ ਵੀ ਡਰ ਲੱਗਦਾ ਵੀ ਇਹ ਕਾਰਡ ਨਾ ਹੀ ਬਣੇ ਤਾਂ ਚੰਗਾ, ਕਿਉਂ ਅੱਛਾ ਭਲਾ ਜੇ ਪੇਸ਼ੰਟ ਹੋਵੇ ਤਾਂ ਉਹ- ਕਾਰਡ ਦੇ ਪਿੱਛੇ ਬੰਦਾ ਡੋਕਟਰ ਉਂ ਉਹਦੀ ਚੀਰ ਫਾੜਜੀ ਕਰਦਾ ਰਹਿੰ-
ਹਾਂਜੀ- ਹਾਂਜੀ ਉਹ ਤੇ ਕਰੇਗਾ ਹੀ ਕਰੇਗਾ, ਉਹਨੇ ਆਪਣੀ ਕਮਾਈ ਕਰਨੀ ਏ-
ਬਿਲਕੁਲ-
ਉਹ ਕੁਛ ਨਾ ਕੁਛ ਬਿੱਲ ਤੇ ਬਣਾਏਗਾ ਨਾ ਕਿ ਤੁਹਾਨੂੰ ਸਰਕਾਰ ਵੱਲੋਂ ਉਹਨਾਂ ਨੂੰ ਪੈਸੇ ਮਿਲ ਜਾਣ- ਉਹ ਕਰਨਗੇ ਐਦਾਂ, ਹੁਣ ਤੁਸੀਂ ਦੇਖੋ ਨਾ ਕਰੋਨਾ 'ਚ ਕਿੰਨੇ ਕੇਸਿਸ- ਹੋਏ ਸੀਗੇ, ਜੇੜਾ ਬੰਦਾ ਘਰ ਰਿਹਾ ਉਹ ਸੇਫ ਹੈ, ਜਿਹੜਾ ਹੋਸਪਿਟਲ ਗਿਆ, ਉਹ ਆਇਆ ਹੀ ਨਹੀਂੀ ਮੁੜ ਕੇ
ਆਇਆ ਨਈ ਮੁੜ ਕੇ
ਹਾਂਜੀ, ਇਹ ਤਾਂ ਹੁਣ ਉਹੀ ਜਾਣਨ, ਜਿਹਨਾਂ ਨੇ ਕੀਤੇ ਹੈ ਸਭ ਕੰਮ
ਪਰ ਮੈਨੂੰ ਇੱਕ ਨ ਗੱਲ ਸਮਝ ਆਈ, ਇਹ ਲੋਕ ਪੈਸੇ ਪਿੱਛੇ, ਇਹਨਾਂ ਨੇ ਅਹ ਜਿਹੜੇ ਬੰਦੇ ਵੀ ਮਾਰ ਦੇ, ਬੰਦੇ ਐਵੇਂ ਮਾਰੇ ਨੇ ਜਿਵੇਂ ਵੀ, ਕੋਈ ਅ ਚੁੱਕ ਕੇ ਕੋਈ ਜਿਵੇਂ ਕੁੱਤਾ, ਬਿੱਲੀ, ਜਾਨ ਜੇ ਵਿਚਾਰਾ ਮਰ ਵੀ ਜਾਂਦਾ, ਸਿੱਟ ਦੇਈ ਦੇ, ਐਵੇਂ ਹਾਲ ਹੋ ਗਏ ਪਰ ਪਰ ਇਹ ਗੱਲ ਦੱਸਾ, ਇਹ ਚੱਕਰ ਆ ਇਹ ਚ ਘਰੇ ਜ਼ਰੂਰ ਫਿਰ ਕੇ ਆਉਣਾ, ਇਹਨਾ ਉੱਤੇ ਵੀ
ਉਹ ਤੇ ਹੈ, ਉਹ ਤੇ ਹੈਗਾ
ਹਾਂ
ਏ ਤੇ ਲੱਗਦਾ ਏ -ਏ ਸਭ ਰੱਬ ਦੇ, ਹੀ ਹੱਥ ਹੈਗੇ ਆ
ਰੱਬ ਦੇ ਹੱਥ ਹੈਗੇ ਆ, ਸਹੀ ਗੱਲ ਹੈ
ਹਾਂਜੀ- ਹਾਂਜੀ ਸਹੀ ਤੇ ਤੁਡੇ ਨਿਆਣੇ ਕਿੱਥੇ ਹੋਏ ਸੀ। ਗੌਰਰਮੈਂਟ ਹੋਸਪਿਟਲ ਕਿ, ਪ੍ਰਾਈਵੇਟ ਹੋਸਪਿਟਲ
ਨਹੀਂ, ਗਵਰਮੈਂਟ ਹੋਸਪੀਟਲ, ਬਹੁਤ ਹੋਏ ਨੇ
ਅੱਛਾ।
ਹਾਂਜੀ, ਉੱਥੇ ਬਹੁਤ ਹੋਏ ਨੇ ਕਿਸੇ।
ਹਮ, ਹਮ
ਤੇ ਜਿੰਨਾਂ ਨੇ, ਦਵਾਈਆਂ ਨਹੀਂ ਲਿੱਤੀਆਂ, ਉਹ ਅੱਛੇ ਭਲੇ ਰਹਿ ਗਏ, ਵੀ ਮਤਲਬ ਹੁਣ ਜਿਵੇਂ ਸਰ ਹੋ ਗਈ, ਖਾਂਸੀ ਹੋ ਗਈ, ਉਹਦੇ ਨਾਲ ਬੰਦੇ ਬਹੁਤ ਕਾਫੀ ਅੱਛੇ ਰਹੇ ਨੇ। ਪਰ ਹੁਣ ਐਨਜਾਇਟੀ, ਜਿਵੇਂ ਘਬਰਾਹਟ ਵੱਧ ਗਈ, ਹਨਾ ਵੀ ਹਾਏ ਕਰੋਨਾ ਉਨ੍ਹਾਂ ਨਾਲ ਸਾਨੂੰ ਸਰਦੀ ਹੋ ਗਈ, ਸਾਨੂੰ ਸਾਹ ਨੀ ਲੈਣ ਆ ਰਹੀ ਬੰਦਾ ਸੋਚ- ਸੋਚ ਕੇ ਹੀ ਜ਼ਿਆਦਾ ਬਿਮਾਰ ਹੋ ਗਿਆ
ਕੁਛ ਨਿਊਜ਼ ਵਗੈਰਾ, ਚ ਜ਼ਿਆਦਾ ਦਿਖਾ ਕੇ ਨਾ, ਉਹ ਬੰਦਾ ਉਦਾ ਹੀ ਡਰ ਗਿਆ ਦੇਖ- ਦੇਖ ਕੇ
ਡਰ ਗਿਆ, ਬਿਲਕੁਲ ਡਰ ਗਿਆ।
ਹਾਂਜੀ, ਅਸੀਂ ਤਾਂ ਉਸ ਟਾਈਮ ਤੱਕ ਬਿਲਕੁਲ, ਨਿਊਜ਼ ਲਗਾਈ ਹੀ ਨਹੀਂ ਸੀਗੀ ਕਿ, ਦੇਖਦੇ ਹੀ ਨਈ ਸੀ ਅਸੀਂ ਜੋ ਹੈਗਾ, ਸਾਮਣੇ ਹੈਗਾ। ਹਾਂਜੀ, ਉਹ ਤਾਂ ਹੈਗਾ। ਤੇ ਤੁਹਾਡੇ, ਕਿੰਨੇ ਬੇਬੀ ਹੈਗੇ ਆ?
ਅ ਮੇਰਾ, ਇੱਕ ਬੇਟਾ।
ਅੱਛਾ-ਅੱਛਾ ਤੇ ਉਹ ਵੀ ਹੋਸਪੀਟਲ ਪ੍ਰਾਈਵੇਟ ਚ, ਹੋਏ ਸੀ ਕਿ, ਗੌਰਮੈਂਟ ਚ'
ਅ, ਪ੍ਰਾਈਵੇਟ ਵਿੱਚ।
ਪ੍ਰਾਈਵੇਟ ਠੀਕ ਏ, ਮੇਰੇ ਤੇ ਗੌਰਮੈਂਟ ਚ ਹੋਏ ਸੀ। ਤਾਂ ਮੈਨੂੰ ਪਤਾ ਨਾ, ਬਹੁਤ ਔਖਾ ਹੈਗਾ ਉੱਥੇ ਵੀ
ਹਮ ਸਫਾਈਆਂ ਵੀ ਨੀ ਹੁੰਦੀਆਂ ਨੇ, ਨਾ ਤਾਂ ਕਰਕੇ ਹਾਂਜੀ, ਬਹੁਤ ਵ ਅੱਛਾ ਲੱਗਿਆ
ਹਾਂਜੀ, ਕੋਈ ਆਇਆ ਤੇ, ਮੈਂ ਫਿਰ ਤੁਹਾਨੂੰ ਬਾਅਦ ਚ' ਕੋਲ ਕਰਦੀ ਠੀਕ ਹੈ, ਓਕੇ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।